'ਸਤਿ ਸ੍ਰੀ ਅਕਾਲ ਜੀ' ਕਿਵੇਂ ਹੋ।
ਵਧੀਆ ਤੁਸੀਂ ਦੱਸੋ।
ਵਧੀਆ, ਵਧੀਆ ਕੀ ਕਰਦੇ ਹੋਂ।
ਬਸ ਕੁਛ ਨੀ ਵਿਹਲੇ।
ਬਸ ਮੇਰੇ ਵੀ ਮਨ ਦੇ ਵਿੱਚ ਖਿਆਲ ਆਇਆ ਸੀਗਾ ਕਿ ਅੱਜ ਕੱਲ੍ਹ ਪਾਣੀ ਦੀ ਕਿੰਨੀ ਮਹੱਤਤਾ ਚੱਲ ਰਹੀ ਹੈ ਨਾ
ਹਮ ਪਾਣੀ ਤਾਂ ਬਹੁਤ ਜ਼ਰੂਰੀ ਹੋ ਗਿਆ।
ਹਾਂਜੀ, ਹਾਂਜੀ ਪਾਣੀ ਤੋਂ ਬਿਨਾਂ ਜ਼ਿੰਦਗੀਉਹ ਹੀ ਨਹੀਂ ਹੈਗੀ।
ਕਿਵੇਂ
ਮੈਂ ਕਿਹਾ ਪਾਣੀ ਤੋਂ ਬਿਨਾਂ ਜ਼ਿੰਦਗੀਔ ਹੀ ਨਹੀਂ ਹੈਗੀ।
ਹਾਂਜੀ ਉਹ ਤਾਂ ਹੈ।
ਹੋਰ ਤੁਸੀਂ ਕੀ ਤੁਸੀਂ ਦੱਸ ਸਕਦੇ ਹੋ, ਕਿ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਉਂ ਕਿਹਾ ਜਾਂਦਾ।
ਪੰਜਾਬ ਦੋ ਸ਼ਬਦ ਆ ਜਿਹੜਾ, ਉਹ ਪੰਜ ਤੇ ਆਪ ਤੋਂ ਬਣਕੇ ਮਿਲ ਕੇ ਬਣਿਆ ਹੋਇਆ। ਤੇ ਆਪ ਦਾ ਅਰਥ ਪਾਣੀ ਹੁੰਦਾ ਇਸ ਲਈ ਪੰਜਾਬ ਦਾ ਅਰਥ ਪੰਜ ਦਰਿਆਵਾਂ ਦੀ ਧਰਤੀ ਆ।
ਹਾਂਜੀ ਬਹੁਤ ਵਧੀਆ, ਉਹ ਪੰਜ ਉਹ ਪੰਜ ਦਰਿਆ ਕਿਹੜੇ ਨੇ
ਉਹ ਪੰਜ ਦਰਿਹਾ ਸਤਲੁਜ, ਵਿਆਸ, ਰਾਹੀ। ਤਾਹਾ, ਜੇਲਮ ਇਹਨਾਂ ਦਰਿਆਵਾਂ ਨੇ ਪੰਜਾਬ ਦੀ ਧਰਤੀ ਨੂੰ ਉਪਜਾਊ ਬਣਾਉਣ ਵਿੱਚ ਮਹੱਤ ਯੋਗਦਾਨ ਪਾਇਆ ਹੋਇਆ ਏ।
ਤੇ ਪੰਜਾਬ ਦੇ ਪਾਣੀ ਦਾ ਖੇਤੀਬਾੜੀ ਨਾਲ ਕੀ ਸੰਬੰਧ ਹੈ। ਕੁਝ, ਕੁਛ ਦੱਸ ਸਕਦੇ ਹੋ ਤੁਸੀਂ ਤੁਹਾਡੇ ਕੁਛ ਹੋਵੇ
ਪੰਜਾਬ ਦੀ ਆਰਥਿਕਤਾ ਦਾ ਮੁੱਖ ਆਧਾਰ ਹੀ ਪਾਣੀ ਆ ਨਾ। ਖੇਤੀਬਾੜੀ ਜੇ ਕਿਸਾਨ ਖੇਤੀਬਾੜੀ ਕਰਦਾ ਹੈ, ਉਹ ਪਾਣੀ ਦੇ ਸਿਰ ਤੇ ਕਰ ਰਿਹਾ ਹੁਣ ਫਸਲਾਂ ਲਈ ਪਾਣੀ ਬਹੁਤ ਜ਼ਰੂਰੀ ਹੈ ਦਰਿਆਵਾਂ, ਨਹਿਰਾਂ, ਟਿਊਬਵੈਲਾਂ ਰਾਹੀਂ ਖੇਤਾਂ ਨੂੰ ਪਾਣੀ ਮਿਲਦਾ।
ਹਾਂਜੀ ਹਾਂਜੀ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਖੇਤਾਂ ਵਿੱਚ ਪਾਣੀ ਜ਼ਰੂਰੀ ਹੈ ਜਿਵੇਂ ਆਪਾਂ ਫਸਲਾਂ ਲਗਾਉਂਦੇ ਹਾਂ ਹਨਾ ਤੇ ਲੋਕ ਕਿ ਮੀਂਹ ਵੀ ਮੰਗਦੇ ਨੇ ਇਹਨਾਂ ਦਿਨਾਂ ਵਿੱਚ ਹਨਾ ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਕਿ ਪੰਜਾਬ ਵਿੱਚ ਨਹਿਰਾਂ ਦਾ ਵੀ ਮਹੱਤਵ ਆ
ਬਿਲਕੁਲ ਹੈਗਾ ਪੰਜਾਬ ਵਿੱਚ ਨਹਿਰਾਂ ਦਾ ਜਾਂ ਇੱਕ ਤਰ੍ਹਾਂ ਦਾ ਜਾਲ ਵਿਸ਼ਾ ਹੋਇਆ ਏ ਇਹ ਨਹਿਰਾਂ ਦਰਿਆਵਾਂ ਦਾ ਪਾਣੀ ਦੂਰ ਦੂਰ ਤੱਕ ਖੇਤਾਂ ਪਹੁੰਚਾਉਂਦੇ ਜਿਵੇਂ ਹੁਣ ਦਰਿਆ ਨੇ ਉਹ ਸਿਰਫ਼ ਇੱਕ ਥਾਂ ਤੇ ਖੜੇ ਹੋਏ ਨੇ ਜਿਹੜੀਆਂ ਨਹਿਰਾਂ ਨੇ ਉਹ ਅਲੱਗ ਅਲੱਗ ਪਿੰਡਾਂ ਚ ਸ਼ਹਿਰਾਂ ਚ ਜਾ ਰਆਂ ਨੇ ਉਹ ਦਰਿਆਵਾਂ ਦਾ ਪਾਣੀ ਮਤਲਬ ਇੱਕ ਹਿਸਾਬ ਨਾਲ ਪਿੰਡਾਂ ਨੂੰ ਕਿਸਾਨਾਂ ਨੂੰ ਦੇਣ ਦਾ ਕੰਮ ਕਰ ਰਹੀ ਹਾਂ
ਹਾਂਜੀ ਹਾਂਜੀ ਦੂਰ ਦੂਰ ਤੱਕ ਖੇਤਾਂ ਵਿੱਚ ਪਹੁੰਚਾਉਂਦੇ ਨੇ ਹਨਾ ਨਹਿਰਾਂ ਰਾਹੀਂ ਆਉਂਦਾ ਉਹ ਜਿਹਦੇ ਕਰਕੇ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਵੀ ਮਤਲਬ ਐਵੇਂ ਹੁੰਦਾ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ
ਹਾਂਜੀ
ਹਾਂਜੀ ਹਾਂਜੀ ਪੰਜਾਬ ਵਿੱਚ ਭੂਗਰਭ ਪਾਣੀ ਦੀ ਕੀ ਸਥਿਤੀ ਹੈ ਕੁਛ ਦੱਸ ਸਕਦੇ ਹੋ ਤੁਸੀਂ ਤੁਹਾਡਾ ਕੀ ਇਹਦੇ ਰਾਏ ਆ ਇਹਦੇ ਵਿੱਚ
ਭੂਗਰਭ ਪਾਣੀ ਜਿਹੜਾ ਭੂਗਰਭ ਪਾਣੀ ਆ ਪੰਜਾਬ ਲਈ ਇੱਕ ਮਹੱਤਵਪੂਰਨ ਸਰੋਤ ਆ ਮਤਲਬ ਜਿਵੇਂ ਤਾਂ ਇਸ ਬੇਮ ਇਹਦੀ ਵਰਤੋਂ ਮਤਲਬ ਬੇਮਿਸਾਲ ਕਾਰਨਾਂ ਕਰਕੇ ਕਿਹਾ ਕਈ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ
ਅੱਛਾ ਅੱਛਾ ਹਾਂਜੀ ਇਹ ਦੇਖੋ ਆਪਾਂ ਸਾਇੰਸ ਵਿੱਚ ਵੀ ਪੜ੍ਹਿਆ ਆ ਅਤੇ ਸਮਾਜਿਕ ਸਿੱਖ ਸਿੱਖਿਆ ਵਿੱਚ ਵੀ ਪੜ੍ਹਿਆ ਹੈ ਕਿ ਭੂਗੋਲ ਵਿੱਚ ਕਿ ਜਿਹੜਾ ਭੂਗਰਭ ਹੈ ਉਹ ਧਰਤੀ ਤੋਂ ਨਿਚਲੇ ਵਾਲਾ ਪਾਣੀ ਹੈ
ਹਾਂਜੀ ਹਾਂਜੀ
ਹਾਂਜੀ ਹਾਂਜੀ ਜਿਹਦੇ ਇਹ ਜ਼ਿਆਦਾਤਰ ਆਪਾਂ ਟਿਊਬਵੈੱਲਾਂ ਜਾਂ ਫਿਰ ਮੋ ਮੋਟਰ ਵਗੈਰਾ ਜਿਵੇਂ ਪਾਣੀ ਚੱਕਦੀ ਹੈ ਉਹਦੇ ਰਾਹੀਂ ਯੂਜ਼ ਕਰਦੇ ਹਾਂ ਇਹ ਪਾਣੀ ਆਪਾਂ
ਹਾਂਜੀ
ਹਾਂਜੀ ਹਾਂਜੀ ਤੇ ਇਸ ਨਾਲ ਕਿਹੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਇਹਦੇ ਬਾਰੇ ਕੁਛ ਦੱਸ ਸਕਦੇ ਹੋ
ਜੇ ਪਾਣੀ ਦਾ ਬੰਦਰ ਪੱਧਰ ਮਤਲਬ ਹੁਣ ਭੂਗਰਭ ਹੈ ਉਹਦੇ ਨਾਲ ਪਾਣੀ ਦਾ ਪੱਧਰ ਆਪਣਾ ਘੱਟ ਰਿਹਾ ਜੇ ਪਾਣੀ ਦਾ ਪੱਧਰ ਘੱਟਦਾ ਰਿਹਾ ਤਾਂ ਭਵਿੱਖ ਚ ਪੀਣ ਵਾਲੇ ਪਾਣੀ ਦੀ ਵੀ ਕਮੀ ਹੋ ਜਾਏਗੀ ਖੇਤੀ ਲਈ ਅੱਛਾ ਚਟੋ ਮਲਾਈ
ਤੁਸੀਂ ਨਾ ਫਟਾਫਟ ਬੋਲਦੇ ਰਹੇ ਹੋ ਤੁਹਾਡੀ ਕੋਈ ਅਹ ਕੋਈ ਗੱਲ ਸਮਝ ਨਹੀਂੀ ਆ ਰਹੀ ਤੁਸੀਂ ਹੌਲੀ ਹੌਲੀ ਬੋਲੋ ਨਾ ਇਹ ਕੀ ਆ
ਚਿਆ ਟਮਾਹੀਂ ਜੇ ਪਾਣੀ ਪੀਣ ਵਾਲਾ ਪਾਣੀ ਘੱਟ ਰਿਹਾ ਫਿਰਰ ਉਵੇਂ ਖੇਤਾਂ ਵਾਲਾ ਪਾਣੀ ਵੀ ਘੱਟ ਜੂਗਾ ਇਸ ਨਾਲ ਵਾਤਾਵਰਨ ਤੇ ਆਥ ਆਰਥਿਕਤਾ ਦੋਵਾਂ ਪ੍ਰਭਾਵਿਤ ਹੋਣਗੇ
ਕਿ ਪਾਣੀ ਪ੍ਰਦੂਸ਼ਣ ਦੀ ਇੱਕ ਸਮੱਸਿਆ ਆ
ਹਾਂ ਬਿਲਕੁਲ ਫੈਕਟਰੀਆਂ ਦਾ ਗੰਦਾ ਪਾਣੀ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਇਸ ਨਾਲ ਮਨੁੱਖੀ ਸਿਹਤ ਜਲਵਾਯੂ ਜੀਵਨ ਨੂੰ ਨੁਕਸਾਨ ਹੁੰਦਾ ਹੈ
ਹਾਂਜੀ ਹਾਂਜੀ ਜਿਵੇਂ ਕਿ ਫੈਕਟਰੀਆਂ ਦਾ ਗੰਦਾ ਪਾਣੀ ਹੁੰਦਾ ਹਨਾ ਇਹ ਆਪਣਾ ਜਦੋਂ ਪਾਣੀ ਵਿੱਚ ਮਿਕਸ ਹੁੰਦਾ ਜਿਵੇਂ ਦਰਿਆਵਾਂ ਨਹਿਰਾਂ ਵਿੱਚ ਮਿਕਸ ਹੁੰਦਾ ਹਨ ਨਾ ਉਹਦੇ ਰਾਹੀਂ ਫਿਰ ਜਿਹੜਾ ਪਾਣੀ ਹੁੰਦਾ ਉਹ ਗੰਦਾ ਹੋ ਜਾਂਦਾ ਤੇ ਜਿਵੇਂ ਕਿ ਆਪਣੇ ਜੀਵ ਜੰਤੂ ਹੁੰਦੇ ਨੇ ਜਿਵੇਂ ਕਿ ਕਿ ਕੁੱਤੇ ਹੋ ਗਏ ਯਾਂ ਫਿਰ ਗਾਵਾਂ ਵਗੈਰਾ ਛੱਡੀਆਂ ਹੁੰਦੀਆਂ ਨੇ ਹਨਾ ਉਹਜੀ ਜ਼ਹਿਰੀਲਾ ਪਾਣੀ ਪੀਂਦੇ ਨੇ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਵੀ ਐਵੇਂ ਉੱਥੇ ਉਹ ਡਿੱਗ ਕੇ ਹੈ ਨਾ ਉਹਨਾਂ ਨੂੰ ਕੋਈ ਚੱਕਦਾ ਨਹੀਂ ਹੈਗਾ ਪਿੰਡਾਂ ਵਿੱਚ ਇਹ ਮਾਹੌਲ ਆਮ ਤੌਰ ਤੇ ਆ
ਹਮ
ਉਹਨਾਂ ਨੂੰ ਕੋਈ ਚੱਕਦਾ ਨੀ ਹੈਗਾ ਤੇ ਉਹ ਗਲ ਗੁਲ ਕੇ ਉੱਥੇ ਉਹ ਪਾਣੀ ਦੇ ਵਿੱਚ ਮਿਕਸ ਹੋ ਜਾਂਦੇ ਨੇ ਜਿਨ੍ਹਾਂ ਰਾਹੀਂ ਸਮੈਲ ਵੀ ਆਉਂਦੀ ਆ ਪ੍ਰਦੂਸ਼ਣ ਵੀ ਹੁੰਦਾ ਪਾਣੀ ਗੰਦਲਾ ਵੀ ਹੁੰਦਾ
ਹਾਂਜੀ ਤੇ ਤਾਂ ਕਰਕੇ ਐਵੇਂ ਹੁੰਦਾ ਤੇ ਤੁਸੀਂ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕੀ ਕੀ ਕਰਿਆ ਜਾ ਜਾ ਸਕਦਾ ਆ ਕੁਛ ਦੱਸ ਸਕਦੇ ਹੋ
ਸਭ ਤੋਂ ਪਹਿਲਾਂ ਤਾਂ ਦੇਖੋ ਪਾਣੀ ਪ੍ਰਦੂਸ਼ਣ ਹੋ ਹੀ ਕੀ ਕੀ ਮੇਰੇ ਆ ਗੰਦੇ ਨਾਲਿਆਂ ਕਰਕੇ ਜਾਂ ਕੀਟਨਾਸ਼ਕ ਦਵਾਈਆਂ ਕਰਕੇ ਜੇ ਆਪਾਂ ਇਹਨਾਂ ਤੋਂ ਹੀ ਥੋੜਾ ਜਿਹਾ ਅਵੋਇਡ ਰੱਖ ਰੱਖਾਂਗੇ ਮਤਲਬ ਬਹੁਤ ਘੱਟ ਗੰਦ ਗੰਦ ਪਾਵਾਂਗੇ ਇਸ ਚੀਜ਼ ਦੀ ਪਾਈ ਰੱਖਾਂਗੇ ਤਾਂ ਆਲਰੇਡੀ ਪਾਣੀ ਬਹੁਤ ਸਾਫ ਲੱਗ ਜਾਏਗਾ ਹੁਣ ਉਦਯੋਗਾਂ ਨੂੰ ਗੰਦੇ ਪਾਣੀ ਦੀ ਸਹੀ ਸਫ਼ਾਈ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਸੈਨਿਕ ਵਰਤੋਂ ਘੱਟ ਕਰਨੀ ਚਾਹੀਦੀ ਆ ਤੇ ਲੋਕਾਂ ਨੂੰ ਦਰਿਆ ਵਿੱਚ ਕੂੜਾ ਸੁੱਟਣਾ ਨਹੀਂ ਚਾਹੀਦਾ ਹੁਣ ਕਈ ਜਿਵੇਂ ਬਾਹਰ ਸ਼ਿਮਲਾ ਵਗੈਰਾ ਜਾਂਦੇ ਆ ਜਾਂ ਹੁਣ ਜਿਵੇਂ ਵੈਸੇ ਹੀ ਛੋਟੇ ਮੋਟੇ ਕੰ ਮਤਲਬ ਦੇਸ਼ ਚ ਘੁੰਮਣ ਜਾਂਦੇ ਆ ਤਾਂ ਉੱਥੇ ਜਾਂਦੇ ਆ ਲੋਕ ਤੇ ਉਹ ਘੁੰਮਦੇ ਤਾਂ ਵਧੀਆ ਪਰ ਜੋ ਉੱਥੇ ਪੋਲੀਥਿਨ ਆ ਤੇ ਪਲਾਸਟਿਕ ਬੋਤਲਾਂ ਉਹ ਦਰਿਆ ਦੇ ਵਿੱਚ ਸੁੱਟਉਂਦੇ ਆ ਜਿਸ ਨਾਲ ਪਾਣੀ ਜਿਆਦਾ ਗੰਦਾ ਹੁੰਦਾ ਉਹ ਉਹ ਚ ਇਸ ਚੀਜ਼ ਅਵੋਇਡ ਕਰਨਾ ਕੂੜਾ ਕੋ ਇੱਕ ਸਹੀ ਥਾਂ ਤੇ ਸੁੱਟਣ ਤਾਂ ਉਸ ਨਾਲ ਬਹੁਤ ਪਾਣੀ ਗੰਦਾ ਹੋਣ ਤੋਂ ਬਚ ਸਕਦਾ
ਹਾਂਜੀ- ਹਾਂਜੀ ਇਹ ਗੱਲ ਤੁਸੀਂ ਸਹੀ ਕਹੀ ਹੈ ਹਨਾ ਲੋਕੀ ਵੇਖਦੇ ਨੀ ਹੈਗੇ ਲੋਕੀ ਮਤਲਬ ਸੁੱਟਣ ਦੀ ਕਰਦੇ ਨੇ
ਹਾਂਜੀ
ਜ਼ਿਆਦਾਤਰ ਆਪਣੇ ਲੋਕ ਨੇ ਜਿਹੜੇ ਮਤਲਬ ਇਹ ਚੀਜ਼ ਨੂੰ ਉਹ ਕਰ ਰਹੇ ਨੇ ਖ਼ਰਾਬ ਕਰ ਰਹੇ ਨੇ ਆਪਣਾ ਕਿਉਂਕਿ ਵਾਤਾਵਰਨ ਇਹਨਾਂ ਦੇ ਹੀ ਹੱਥ ਹੈ ਬਟ ਇਹ ਸਮਝਦੇ ਨਹੀਂ ਹੈਗੇ
ਹਾਂਜੀ
ਤੁਸੀਂ ਦੱਸ ਸਕਦੇ ਹੋ ਪਾਣੀ ਦੀ ਬੱਚਤ ਲਈ ਕਿਹੜੇ ਕਿਹੜੇ ਤਰੀਕੇ ਅਪਣਾਏ ਜਾ ਸਕਦੇ ਨੇ
ਪਾਣੀ ਦੀ ਬੱਚਤ ਹੁਣ ਸਭ ਤੋਂ ਜ਼ਿਆਦਾ ਦੇਖੋ ਮੀਂਹ ਪੈਂਦੇ ਆ ਆਪਣੇ ਜੋ ਅ ਮੀਂਹ ਵੈਸੇ ਵੇਸਟ ਹੋ ਜਾਂਦੇ ਆ ਜਿਵੇਂ ਗੰਦੇ ਨਾਲਿਆਂ ਚੱਲ ਗਏ ਜਾਂ ਵਾਪਸ ਤੱਕ ਤਨ ਚੇ ਮਤਲਬ ਉਹਨਾਂ ਕੋਈ ਯੂਜ ਨਹੀਂ ਹੁੰਦਾ ਹੈਗਾ ਮਤਲਬ ਉਹ ਗੰਦੇ ਪਾਣੀ ਚ ਹੀ ਮਿਕ ਹੋ ਜਾਂਦੇ ਆ ਜੇ ਵਰਖਾ ਦੇ ਪਾਣੀ ਨੂੰ ਮਤਲਬ ਹੁਣ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਲਿਆ ਜਾਏ ਉਹਨਾਂ ਨਾਲ ਖੇਤੀ ਕੀਤੀ ਜਾ ਸਕਦੀ ਆ ਪਾਣੀ ਦੀ ਫਾਲਤੂ ਖਪਤ ਨੂੰ ਰੋਕਿਆ ਜਾ ਸਕਦਾ
ਹਾਂਜੀ ਹਾਂਜੀ ਆਪਾਂ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਸਕਦੇ ਹਾਂ ਹਨਾ ਸਿੰਚਾਈ ਰਾਹੀਂ ਮਤਲਬ ਜਿਹੜੀਆਂ ਸਿੰਚਾਈ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ ਹੈ ਨਾ ਤਕਨੀਕਾਂ ਯੂਜ ਕਰ ਸਕਦੇ ਹਾਂ ਪਾਣੀ ਦੇ ਫਜ਼ੂਲ ਖਪਤ ਜਿਵੇਂ ਕਿ ਜ਼ਿਆਦਾਤਰ ਦੇਖਿਆ ਟੁੰਟੀ ਚੱਲ ਛੱਡ ਤੀ ਘਰ ਵਿੱਚ ਹਨਾ ਜਾਂ ਫਿਰ। ਜਿਵੇਂ ਕੱਪੜੇ ਧੋ ਰਹੇ ਹਾਂ ਆਪਾਂ ਕੱਪੜੇ ਧੋਂਦੇ ਹੋਏ ਕਿੰਨਾ ਪਾਣੀ ਵੇਸਟ ਹੁੰਦਾ ਹੈ।
ਹਾਂਜੀ।
ਹਾਂਜੀ ਜਿਹਦੇ ਕਰਕੇ ਆਪਣੀ ਪਾਣੀ ਬਹੁਤ ਜ਼ਿਆਦਾ ਫਜ਼ੂਲ ਖਪਤ ਹੁੰਦੀ ਆ। ਇਹਨੂੰ ਰੋਕਣਾ ਜ਼ਰੂਰੀ ਹੈ। ਪਰ ਕੀ ਪੰਜਾਬ ਵਿੱਚ ਕੋਈ ਪ੍ਰਸਿੱਧ। ਝੀਲਾਂ ਜਾਂ ਜਲਾ ਜਲਾਸ਼ੇ ਵੀ ਹਨ।
ਹਾਂਜੀ ਰੋਪੜ ਝੀਲ ਹਰੇ। ਹਰੀ ਕੇ ਪੱਤਣ ਕਈ ਡੈਮ ਨੇ ਤੇ ਜਲਾਸ਼ਯ। ਪੰਜਾਬ ਦੇ ਮਹੱਤਵਪੂਰਨ ਜਲ ਸਰੋਤ ਨੇ। ਇਹ ਪਾਣੀ ਸੰਭਾਲਣ ਦੇ ਨਾਲ ਨਾਲ ਪੰਛੀਆਂ ਜੰਗਲੀ ਜੀਵਾਂ ਲਈ ਵੀ ਮਹੱਤਵਪੂਰਨ ਹੈ। ਮਤਲਬ ਪਾਣੀ ਤਾਂ ਸਾਂਭਦੇ ਨੇ। ਹਾਂ ਹਾਂਜੀ-ਹਾਂਜੀ।
ਜੰਗਲੀ ਜੀਵਾਂ ਲਈ ਵੀ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਦੇਖੋ ਜੰਗਲੀ ਜੀਵ ਉੱਥੇ ਰਹਿੰਦੇ ਨੇ ਹਨਾ ਝੀਲਾਂ ਦੇ ਆਲੇ ਦੁਆਲੇ ਹੁੰਦੇ ਨੇ ਜੰਗਲ ਹੁੰਦੇ ਨੇ ਵੱਡੇ-ਵੱਡੇ ਹਨਾ ਤੇ ਉੱਥੇ ਫੇਰ ਉਹ ਪਾਣੀ-ਪੂਣੀ ਪੀ ਲੈਂਦੇ ਨੇ ਐਵੇਂਓ ਵਿਚਾਰੇ ਆਪਣਾ ਦਿਨ ਗੁਜ਼ਾਰਦੇ ਨੇ ਹਨਾ ਪੱਤੇ ਪੁੱਤੇ ਖਾ ਲੈਂਦੇ ਨੇ।
ਹਾਂਜੀ ਹਾਂ।
ਹਾਂਜੀ ਜਿਹਦੇ ਕਰਕੇ ਥੋੜਾ ਜਹਾ ਉਹਨਾਂ ਨੂੰ ਵੀ ਸਹਾਰਾ ਮਿਲ ਜਾਂਦਾ, ਹਰੀਕੇ ਪੱਤਣ ਬਾਰੇ ਕੁੱਝ ਦੱਸੋਗੇ?
ਹਰੀਕੇ ਪੱਤਣ ਪੰਜਾਬ ਦਾ ਇੱਕ ਪ੍ਰਸਿੱਧ ਅਹ ਵੈਟਲੇਡ ਹੈ। ਇੱਥੇ ਸਰਦੀਆਂ ਵਿੱਚ ਹਜ਼ਾਰਾਂ ਪ੍ਰਵਾਸੀ ਪੰਛੀਆਂ ਆਉਂਦੇ ਮਤਲਬ ਇੱਕ ਜਿਹੜੇ ਦੂਰੋਂ-ਦੂਰੋਂ ਦੇਸ਼ ਦੇ ਪੰਛੀ ਆਉਂਦੇ ਆ ਪ੍ਰਵਾਸੀ ਹੁੰਦੇ ਆ ਉਹ ਪੰਛ ਛੀ ਆਉਂਦੇ ਨੇ ਇੱਥੇ ਵਰਕ। ਪੱਖੋਂ ਬਹੁਤ ਮਹੱਤਵਪੂਰਨ ਹੈ ਮਤਲਬ ਇਹ ਬਹੁਤ ਵਧੀਆ ਵਾਤਾਵਰਨ ਇੱਕ ਜਗ੍ਹਾ ਹੈ।
ਅੱਛਾ। ਪ੍ਰਵਾਸੀ ਮਤਲਬ ਜਿਹੜੇ ਦੂਰੋਂ-ਦੂਰੋਂ ਆਦੇ ਨੇ ਦੂਜੇ-ਦੂਜੇ ਦੇਸ਼ਾਂ ਤੋਂ ਆਦੇ ਨੇ।
ਹਾਂਜੀ ਹਾਂ।
ਹਾਂ ਜਿੰਨਾਂ ਬਾਰੇ ਆਪ ਆਪਾਂ ਨੂੰ ਕੁਛ ਪਤਾ ਵੀ ਨੀ ਆ ਪੰਜਾਬ ਦਿਆਂ ਨੂੰ। ਥੋੜ੍ਹਾ ਮੋਟਾ ਪਤਾ ਆ ਪੰਜਾਬ ਦੇ ਪਾਣੀ ਦਾ ਸੱਭਿਆਚਾਰ ਨਾਲ ਵੀ ਕੋਈ ਸੰਬੰਧ ਹੈ।
ਕਿਵੇਂ ਕਿਆ ਤੁਸੀਂ ਦੁਬਾਰਾ ਕਿਹੋ।
ਅਹ ਜਿਵੇਂ ਕਿ ਪੰਜਾਬ ਦੇ ਪਾਣੀਆਂ ਦਾ ਸੱਭਿਆਚਾਰ ਨਾਲ ਵੀ ਕੋਈ ਸਬੰਧ ਹੈ ਜਿਵੇਂ ਆਪਣਾ ਕਲਚਰ ਹੈ।
ਹਾਂਜੀ ਹਾਂ ਪੰਜਾਬ ਦੇ ਲੋਕ ਗੀਤ ਤਾ ਕਵਿਤਾਵਾਂ ਲੋਕ ਕਥਾਵਾਂ ਵਿੱਚ ਦਰਿਆਵਾਂ ਦਾ ਖਾਸ ਕਰਕੇ ਜ਼ਿਕਰ ਮਿਲਦਾ ਹੈ ਆਪਾਂ ਨੇ ਹੁਣ ਪਿੱਛੇ ਸਟੱਡੀ ਕੀ ਤੀ ਆ ਫਾਈਵ ਕਲਾਸ ਤੋਂ ਲੈਕੇ ਏਥ ਕਲਾਸ, ਨਾਈਨਥ ਕਲਾਸ, ਤੈਂਥ ਪਲੱਸ ਵਨ, ਪਲੱਸ ਟੂ ਇਹ ਸਾਰਿਆਂ ਚ ਪੰਜਾਬੀ ਚ ਇਹ ਚੀਜ਼ਾਂ ਦਾ ਜ਼ਿਕਰ ਹੈਗਾ ਲੋਕ ਗੀਤਾਂ ਚ ਵੀ ਬਹੁਤ ਜ਼ਿਆਦਾ ਪਾਣੀ ਦਾ ਦਰਿਆਵਾਂ ਦਾ ਇਹ ਜਿਕਰ ਜ਼ਿਆਦਾ ਮੰਨਿਆ ਜਾਂਦਾ ਹੈ ਜਿਸ ਨਾਲ ਪਾਣੀ ਪੰਜਾਬ ਦੀ ਸੱਭਿਆਚਾਰਕ ਪਛਾਣ ਦਾ ਇੱਕ ਹਿੱਸਾ
ਲੋਕ ਗੀਤਾਂ ਵਿੱਚ ਵੀ ਹਮੇਸ਼ਾ ਪਾਣੀ ਦੀ ਗੱਲ ਕੀਤੀ ਜਾਂਦੀ ਆ।
ਹੂੰ।
ਕੀ ਜਲਵਾਯੂ ਪਰਿਵਰਤਨ ਦਾ ਪੰਜਾਬ ਦੇ ਪਾਣੀਆਂ ਉੱਤੇ ਅਸਰ ਪੈ ਰਿਹਾ?
ਹਾਂ ਮੌਸਮ ਵਿੱਚ ਹੋਰ ਵੀ ਬਦਲਾਅ ਕਾਰਨ ਵਰਖਾ ਦੇ ਪੈਟਰਨ ਬਦਲ ਰਹੇ ਹਨ। ਕਈ ਵਾਰ ਜਾਦਾ ਮੀਂਹ ਪੈਂਦੇ ਨੇ ਕਈ ਵਾਰ ਸੁੱਕਾ ਪੈ ਜਾਂਦਾ ਜਿਸ ਨਾਲ ਪਾਣੀ ਦੇ ਸਰੋਤ ਪ੍ਰਭਾਵਿਤ ਹੁੰਦੇ ਨੇ।
ਅੱਛਾ ਨੌਜਵਾਨ ਪੀੜ੍ਹੀ ਪਾਣੀ ਬਚਾਉਣ ਵਿੱਚ ਕੀ ਭੂਮਿਕਾ ਨਿਭਾ ਸਕਦੀ ਹੈ?
ਲੋਕਾਂ ਨੂੰ ਜਾਗਰੂਕ ਕਰ ਸਕਦੀ ਆ ਪਾਣੀ ਦੀ ਬੱਚਤਾਂ ਦੀ ਮੁਹਿੰਮਾ ਚਲਾ ਸਕਦੀ ਆ ਜਿਵੇਂ ਉਹਨਾਂ ਨੂੰ ਇੱਕ ਰੈਲੀਆਂ ਟਾਈਪ ਨਾਲ ਸਮਝਾਉਣਾ ਖੁਦ ਵੀ ਪਾਣੀ ਦੀ ਸੰਭਾਲ ਕਰ ਸਕਦੇ ਨੇ ਉਹ।
ਠੀਕ ਹੈ, ਠੀਕ ਹੈ ਧੰਨਵਾਦ ਅੱ ਅੱਜ ਦੀ ਗੱਲਬਾਤ ਚ ਸਾਨੂੰ ਪੰਜਾਬ ਦੇ ਪਾਣੀਆਂ ਦੀ ਮਹੱਤਤਾ ਅਤੇ ਉਹਨਾਂ ਦੀ ਸੰਭਾਲ ਦੀ ਲੋੜ ਬਾਰੇ ਬਹੁਤ ਕੁੱਝ ਸਿੱਖ ਸਖਣ ਨੂੰ ਮਿਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਧੰਨਵਾਦ ਜੀ
ਥੈਂਕ ਯੂ।